ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਹੁਣ ਪਤਾ ਲੱਗਿਆ। ਹਾਂ ਤੁਸੀ ਠੀਕ ਹੋ ਘਰ ਸਬ ਠੀਕ ਏ।
ਹਾਂਜੀ।
ਬੱਚੇ ਠੀਕ ਨੇ ਹਾਂ ਬੱਚਾ ਬਸ।
ਕੀ ਕਰ ਰਹੇ?
ਕੁਛ ਨੀ ਬਸ ਲੈੱਟੇ ਦੇ ਆ ਵੇਹਲੇ।
ਕੀ ਬਣਾਇਆ ਕੀ ਕਰਦਾ ਪਏ?
ਕੁਝ ਵੀ ਨਹੀਂ ਬਣਾਇਆ ਨਾਲ ਅਸੀਂ ਪਰੌਂਠੇ ਖਾ ਲਏ ਸੀ ਕੁਝ ਬਣਾਇਆ ਨਹੀ।
ਤੇ।
ਅੱਛਾ ਅਸੀਂ ਨੀ ਬਣਾਇਆ। ਅਸੀਂ ਦੇਖੋ ਬਣਾਵਾਂਗੇ ਹਜੇ-ਹਜੇ ਲਗਦਾ ਪਿਆ ਕਿ ਭੁੱਖ ਲੱਗੀ ਦੀ ਏ।
ਹਮ।
ਹੋਰ ਫੇਰ?
ਸਾਡੇ ਪੇੜ ਸੌਕ ਗਏ ਨੇ ਸੀ ਲਾਏ ਦੇ ਸੀ ਪਹਿਲੇ ਹੁਣ ਅਸੀਂ ਦੁਬਾਰਾ ਉਹਨੂੰ ਰਿਨਿਊ ਕਰਾਂਗੇ ਉਹਦੇ ਚ ਖਾਦ ਔਰ ਪਾਣੀ- ਵਾਣੀ। ਬਾਕੀ ਇਹਦਾ ਧਿਆਨ ਰੱਖਾਂਗੇ ਫੇਰ ਦੁਬਾਰਾ ਸੈੱਟ ਕਰਾਂਗੇ ਇਹਨੂੰ।
ਤਿਨ ਚਾਰ ਪੇੜ ਘਰ ਹੋਣੇ ਚਾਹੀਦੇ ਨੇ ਨਿੱਕੇ- ਨਿੱਕੇ ਫੁੱਲਾਂ ਵਾਲੇ, ਹੂੰ।
ਹਾ।
ਲਗਾਓ ਕਿ ਕਰੋ ਇਹਨਾਂ ਵੀ ਬੱਚਿਆਂ ਨੂੰ ਪਾਣੀ ਵਾਣੀ। ਪੀ ਲਾਂਦੇ ਰਹੋ ਗੁਲੂਕੋ ਦੀ ਵਗੈਰਾ ਦਾ। ਥੋੜੀ- ਥੋੜੀ ਦੇਰ ਬਾਅਦ ਬੱਚਿਆਂ ਨੂੰ ਦਿੰਦੇ ਰਹੋ।
ਹੂੰ।
ਹੋਰ ਬਸ ਵਧੀਆ ਹੋਏਗੀ।
ਹਾਂਜੀ ਮਾਰਕੀਟ ਚਲਾ ਗਿਆ ਓਹ ਤੇ।
ਨਹੀਂ-ਨਹੀਂ, ਗਰਮੀ ਬੜੀ ਕੌਣ ਜਾਏਗਾ?
ਕੋਈ ਨੀ ਸ਼ਾਮੀ ਚੱਲ ਪਾ ਗੇ।
ਹੂੰ ਦੇਖ ਲਾਂਗੇ।
ਫੇਰ ਚੱਲਾਂਗੇ।
ਹਾਂ।
ਫੇਰ ਇਹ ਹੁੰਦਾ ਨਾ ਚਕਣ ਨਹੀਂ ਹੁੰਦਾ।
ਹਾ। ਹੋਰ?
ਹਾਂ ਵੇਲੇ ਹੈ ਤਾਂ ਕਰ ਲੈਣਾ।
ਅਗਰ ਕੋਈ ਕੁਝ ਕਹੇਗਾ ਨੀ ਤੁਸੀਂ ਵੇਲੇ ਨਹੀਂ ਹੋਗੇ ਤਾਂ। ਹੋਰ? ਆਇਆ ਹਾਂਜੀ-ਹਾਂਜੀ ਡੇਹੇ ਬੱਚੇ ਆਏ ਬਸ ਅਸੀਂ ਐਗਾਮ ਆਨ ਦੀ ਤਿਆਰੀਆਂ ਕਰ ਰਹੇ ਨੇ ਬੱਚੇ।
ਅੱਛਾ- ਅੱਛਾ ਸਹੀ ਹੈ-ਸਹੀ ਹੈ। ਨਹੀਂ- ਨਹੀਂ ਬਸ ਇੰਨੀ ਗਰਮੀ ਚ ਕੌਣ ਚਾਈ। ਆਪਣੇ ਨਾਨਕੇ ਨੀ ਗਏ ਅਸੀ ਤੇ ਕਦੀ ਕਹਿਣ।
ਕੋਈ ਨਹੀਂ ਸਾਡੇ ਦ ਨਾ ਆਪਣੇ ਨਾ ਜਾਓ ਸਾਡੇ ਚਲੋ।
ਬਹੁਤ ਗਰਮੀ ਹੈ, ਇੰਨੀ ਧੋਪ ਹੈ ਨਾ ਬਾਹਰ ਬੜੀ ਗਰਮੀ ਹੈ।
ਕੋਈ ਨਹੀਂ ਸ਼ਾਮ
ਹਾਂ ਸ਼ਾਮੀ ਵੇਖ ਲਾਂਗੇ ਹੋਰ ਥੋੜਾ ਬਹੁਤ ਸਮਾਨ ਲੈ ਲਵਾਂਗੇ ਲੈਨ ਵਾਲਾ ਹੈ। ਹਾਂ ਹੋਰ?
ਸਰ ਜੀ ਚਲੋ ਨਾਨਕੇ ਜਾਣਾ ਹੈ ਥੋੜਾ ਦੇਖ ਲਈਏ ਦੋ -ਚਾਰ ਸੂਟ। ਓਰ ਜੀ?
ਹਾਂ ਥੋੜਾ ਬਹੁਤ ਸਮਾਨ ਤਾਂ ਲੈ ਕੇ ਜਾਣਾ ਪਏਗਾ ਹੀ।
ਹਾਂਜੀ- ਹਾਂਜੀ ਜੂ ਇਕ ਅੱਧਾ ਸੂਟ ਲਿਆਈ ਹੋਵੇ ਲਿਆ ਤੇ। ਨਾਲੇ ਤੇਲ ਨਾ ਲਗਾਵਾਂਗੇ ਥੋੜਾ
ਹਾਂਜੀ ਹੋਰ
ਅੱਛਾ ਤੁਸੀ ਸੁਣਾਓ ਲ ਤੇਲ
ਬਸ ਬਸ ਸਭ ਵਧੀਆ। ਹੋਰ ਰੋਟੀ ਹੋ ਗਈ।
ਹਾਂਜੀ ਹਾਂਜੀ, ਰੋਟੀ ਹੋ ਗਈ ਮੈਂ ਦੱਸਿਆ ਤੁਸੀਂ ਟ ਬਣਾਏ ਪੇਠਾ ਬਣਾਇਆ ਨਾਲ ਪਰਾਂਠੇ ਬਣਾਏ ਸੀ।
ਸਹੀ ਏ, ਖੱਟਾ-ਮਿੱਠਾ ਬਣਾਇਆ, ਸਾਦਾ।
ਮਿੱਠਾ ਬਣਾਇਆ ਸੀ, ਬੱਚੇ ਖੱਟਾ ਨੀ ਖਾਂਦੇ ਬਣਾ ਕੇ।
ਅੱਛਾ ਅੱਛਾ, ਪੈਠਾ ਕਿਦਾ ਬਣਾਣਾ ਇਹਦਾ
ਤੇ ਮਿੱਠਾ ਈ ਸਵਾਦ ਲੱਗਦਾ ਨਾ।
ਹਾਂ, ਖਤਮ ਤੇ ਹੁੰਦਾ ਨਾਂ।
ਹਾਂਜੀ। ਹਾਂਜੀ।
ਖੱਟਾ-ਮਿੱਠਾ, ਖੱਟਾ-ਮਿੱਠਾ।
ਨਈ ਨਈਂ, ਅਸੀਂ ਮਿੱਠੇ ਬਣਾਉਂਣੇ ਆਂ ਸਾਡੇ ਬੱਚੇ ਖੱਟਾ ਨੀ ਖਾਂਦੇ।
ਕਿੱਧਰ ਆਂਦੇ ਠਾ
ਬਸ ਫਿਰ ਇਸ ਤਰ੍ਹਾਂ ਹੀ ਬਣਾ ਲਈਦਾ ਖੱਟਾ ਲਾ ਕੇ। ਤੇ ਲੂਣ ਪਾ ਦਈਏ। ਮਾੜੀਆਂ ਮਿਰਚਾਂ, ਹਲਦੀ ਤੇ ਨਾਲ ਥੋੜ੍ਹੀ ਖੰਡ ਪਾ ਦਈਦੀ ਪਾ ਦਈਦਾ।
ਰਾਂਗਵਾਲੀ ਮਣਸਾ ਨੀ ਬਣਦੇ।
ਨਈ ਤੇ ਅਸੀਂ ਤੇ ਰੰਗ ਆਲੀ ਮਰਚਾਂ ਪਾਂਦੇ।
ਅੱਛਾ।
ਹਾਂਜੀ। ਗੁੜ ਪਾ ਦੇਈਦਾ ਤੇ ਕੁੱਟ ਕੇ ਥੋੜਾ ਜਿਹਾ ਗੁੜ ਪਾ ਦੇਈਦਾ ਤੇ ਮਿੱਠਾ ਬਣ ਜਾ ਅਗਰ ਤੁਸੀਂ ਖੱਟਾ ਪਾਉਣਾ ਹੋਵੇ ਤੇ ਗੁੜ ਦੇ ਨਾਲ ਈ ਇਮਲੀ ਦਾ ਪਾ ਦੋ।
ਅੱਛਾ ਅੱਛਾ।
ਹਾਂਜੀ।
ਸਹੀ ਐ ਫਿਰ ਹੋਰ ਕੀ।
ਹਾਂਜੀ, ਪੇਠੇ ਨੂੰ ਤੜਕਾ ਲੱਗਦਾ ਈ ਨੀਂ ਮੇਥੇਰਿਆਂ ਦਾ।
ਅੱਛਾ।
ਹਾਂਜੀ ਤੇਲ ਚ ਮੇਥਰੇ ਪਾਓ ਤੇ ਕੱਦੂ ਪਾ ਦੋ ਤੇ ਲੂਨ ਪਾਓ ਮਰਚਾਂ ਪਾਦੋ। ਥੋੜੀਆਂ ਹਲ ਹਲਦੀ ਥੋੜ੍ਹੀ ਹਲਦੀ ਪਾਲ ਲੋ। ਹੋਰ ਤੁਸੀਂ ਜੋ ਪਾਣਾ ਉਹ ਪਾ ਕੇ ਤੇ ਮਗਰੋਂ ਥੋੜ੍ਹਾ ਗੁੜ੍ਹ, ਥੋ ਇਮਲੀ ਦਾ ਪਾਣੀ ਪਾ ਕੇ ਤੁਸੀ ਸੀਟੀਆਂ ਲਗਵਾ ਲਓ ਦੋ ਅਤੇ ਆਪਣੇ ਆਪ ਕੱਦੂ ਸਾਰਾ ਘੁਲ ਜਾਂਦਾ ਮਾੜਾ ਹਲਕਾ ਕਲਛੀ ਨਾਲ ਫੈ ਦਿਓ। ਫਿਰ ਮਾੜਾ ਸਕਰੋਲ ਕਰ ਲੋ ਪਾਣੀ ਦੇ ਨਾਲ ਤੇ ਸਾਰਾ ਹੋ ਜਾਂਦਾ ਵੇ ਤਿਆਰ ਹੋ ਜਾਂਦਾ ਮਿੱਠਾ ਕੱਦੂ।
ਅੱਛਾ ਅੱਛਾ, ਸਹੀ ਐ।
ਐਦਾ ਹਲਵਾ ਬੜਾ ਸੁਆਦ ਬਣਦਾ, ਪੇਠੇ ਦਾ। ਕੱਦੂ ਕਸ ਕਰ ਕੇ ਕੜਾਹੀ ਚ ਮਾੜਾ ਜਿਹਾ ਘਿਓ ਪਾ ਕੇ ਤੇ ਕੱਦੂ ਨੂੰ ਫਰਾਈ ਕਰੀ ਜਾਓ, ਕਰੀ ਜਾਓ, ਕਰੀ ਜਾਓ। ਤੇ ਪਾਣੀ ਛੱਡੀ ਜਾਏਗਾ ਤੁਸੀਂ ਟਰਾਈ ਕਰੀ ਜਾਓ ਕਰੀ ਜਾਓ ਕਰੀ ਜਾਓ। ਉਹ ਥੋੜਾ ਜਿਹਾ ਹੋ ਜਗਾ ਜਿਹੜੀ ਤੁਹਾਨੂੰ ਪਤਾ ਆਪਣੇ ਆਪ ਹੀ ਪਤਾ ਲੱਗ ਜਾਣਾ ਬ ਚੁੱਕਿਆ ਆ ਹੁਣ ਥੋੜਾ ਜਿਹਾ ਹੋ ਗਿਆ। ਫਿਰ ਉਹਦੇ ਵਿੱਚ ਕੁੱਟ ਕੇ ਗੁੜ ਪਾ ਦਿਓ ਡਰਾਈ ਫਰੂਟਸ ਪਾਓ ਫਿਰ ਉਹਨੂੰ ਖੂਬ ਚਲਾਓ। ਗੁੜ ਪਾਓਗੇ ਨਾ ਤਾਂ ਥੋੜਾ ਬਹੁਤ ਪਾਣੀ ਹੋਰ ਠੰਡਾ ਵੀਲੇਜ਼ ਕਰੇਗਾ ਉਹਨੂੰ ਵੀ ਸੁਕਾਓ। ਫਿਰ ਉਹਦੇ ਵਿੱਚ ਡਰਾਈ ਫਰੂਟਸ ਪਾਓ ਤੇ ਉਸਨੂੰ ਖਾਓ ਬਹੁਤ ਟੇਸਟੀ ਲੱਗਦਾ।
ਅੱਛਾ- ਅੱਛਾ।
ਹਾਂਜੀ ਬਹੁਤ ਸਵਾਦ ਲੱਗਦਾ। ਸਾਰੀ ਮੰਮੀ ਬਣਾਉਂਦੇ ਹੁੰਦੇ ਇੱਕ ਦੋ ਵਾਰੀ ਮੈਂ ਬਣਾਇਆ ਤੇ ਬੱਚੇ ਜ਼ਿਆਦਾ ਨੀ ਖਾਂਦੇ ਥੋੜਾ ਥੋੜਾ ਖਾਂਦੇ ਨੇ ਫਿਰ ਇੱਕੇਟ ਲਗਾ ਕੇ ਬਣਾਓ। ਫਿਰ ਬੱਚੇ ਨਹੀਂ ਖਾਂਦੇ ਫਿਰ ਨਾ ਸਹੀ ਨਹੀਂ ਲੱਗਦਾ। ਟਾਈਮ ਵੀ ਵੇਸਟ ਹੁੰਦਾ ਹੈ ਫਿਰ ਬੱਚੇ ਖੁਸ਼ ਹੋ ਕੇ ਨਾ ਖਾਣ।
ਹਾਂ ਹੋ ਤਾਂ ਹੈ ਹੀ।
ਇੱਕ ਚੀਜ਼ ਬਣਾਈ ਆ ਬੱਚਿਆਂ ਨੂੰ
ਠੀਕ ਹੈ ਫਿਰ
ਹਾਂਜੀ ਹਾਂਜੀ।
ਠੀਕ।